ਸਾਸਰੀ ਕਾਲ ਭੈਣ ਜੀ।
ਬਸ ਮੈਹਾ, ਤੁਸੀਂ ਭੈਣ ਜੀ ਕਹਿਣ ਦੇ ਨਾਲ ਭਾਬੀ ਕਹਿ ਸਕਦੇ ਓ, ਮੈਂ ਤੁਹਾਨੂੰ ਸਿੱਧੇ-ਸਿੱਧੇ ਨਾਮ ਲਈਏ ਮੈਂ ਤੇ ਨਾ, ਭੈਣ ਜੀ ਕਹਿਦੇ ਐਂ ਲੱਗਦਾ, ਮੰਮੀ ਹੁਣਾ ਦੇ ਟਾਈਮ ਚਲੇ ਗ‌ਏ ਆ ਅਸੀਂ।
ਸ਼ੁਰੂਆਤ ਤੁਸੀਂ ਕੀਤੀ ਏ, ਮੈਂ ਨੀ ਕੀਤੀ।
ਭਾਜੀ ਨੇ ਦੱਸਿਆ ਸੀ, ਉਹੀ ਕੁਛ ਕੀਤਾ ਹੋਰ ਕੁਛ ਨੀ।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
ਭਾਜੀ ਕ ਗੁਰਮਟ ਟ੍ਰੇਨਿੰਗ ਕੈਂਪ ਲਵਾਉਂਦੇ ਆ ਨਾ, ਕਹਿੰਦੇ ਆਪ ਤੋਂ ਬੜਿਆਂ ਦੀ, ਆਪ ਤੋਂ ਛੋਟਿਆਂ ਨੂੰ ਭੈਣ ਜੀ ਕਿਆ
ਤੁਸੀਂ ਉਹ ਕੀ ਕਹਿੰਦੇ ਨੇ, ਉਹ ਗੱਲ ਕਰਦੇ ਸੀ ਫੇਰ ਇਹਨਾਂ ਨੇ, ਭਾਜੀ ਨੇ ਕੀਰਤਨ ਸਿੱਖਣਾ, ਜਾਣਾਂ ਐ ਕੀ ਇਹਨਾਂ ਨੇ?
ਹਾਂ, ਭਾਜੀ ਤਾਂ ਦਿਲ ਬਹੁਤ ਕਰ ਰਿਹਾ ਵੀ ਕੀਰਤਨ ਸਿੱਖਣਾ। ਮੈਂ ਕਿਹਾ ਭਾਜੀ ਤੁਸੀਂ ਸ਼ੁਰੂ ਕਰੋ, ਮੈਂ ਮੈਂ-ਮੈਂ ਕਿਹਾ ਭਾਜੀ ਤੁਸੀਂ ਸਿੱਖੋ, ਅਸੀਂ ਤੁਹਾਡੇ ਨਾਲ ਆਂ। ਅਸੀਂ ਤੁਹਾਡੇ ਪਿੱਛੇ ਆਂ, ਤੁਸੀਂ ਸਿੱਖੋ ਅਸੀਂ ਸਿੱਖ ਲਿਆ।
ਧੰਨ ਧਾਨੂੰ ਤੇ ਭਾਬੀ ਆਂਦਾ ਹੋਣਾ।
ਮੈਨੂੰ ਤਾਂ ਆਉਂਦਾ, ਪਰ ਮੈਂ ਕਿਹਾ ਭਾਜੀ ਕੱਲ ਦੇ ਦਿਨ ਕੀਰਤਨ ਸਿੱਖ ਕੇ ਇਹ ਨਾ ਕਿਓ ਵੀ ਮੈਂ ਨੀ ਸੁਣਾ ਰਿਆ। ਮੇਰੇ ਕੋਲ ਟੈਮ ਨੀ, ਕਹਿੰਦਾ ਨਹੀਂ-ਨਹੀਂ ਸੁਣਾਉਂਗਾ ਮੈਂ। ਕਿਉਂਕਿ ਭਾਜੀ ਜ਼ਿਆਦਾ ਬੀਜੀ ਹੁੰਦੇ ਆ ਨਾ ਕੀ ਕਰੀਏ।
ਹੂੰ।
ਕਹਿੰਦੇ ਮੈਂ ਸੂਟਾਂ 'ਚ ਜ਼ਿਆਦਾ ਬੀਜੀ ਹੁੰਨਾ।
ਸੂਟ ਬੜੇ ਨੇ । ਬੜੇ ਕੁ ਸੂਟ ਕਹਿੰਦਾ ਬੜਾ ਕੰਮ ਆਂਦਾ, ਟੱਚ ਅਰਦਾਸ ਕਰਿਆ ਕਰੋ, ਵਧੀਆ ਚੰਗੀ ਗੱਲ ਏ, ਤੁਹਾਡੇ ਕੋ ਕੰਮ ਐ।
ਹਾਂ, ਸਹੀ ਗੱਲ ਆ। ਆਪਾਂ ਤਾਂ ਸਭ ਦਾ ਸਹੀ ਮੰਨਦੇ ਆ, ਪਰ ਸਾਹਮਣੇ ਵਾਲਾ ਜਦੋਂ ਸਾਨੂੰ ਐ ਕਰਦਾ ਨਾ, ਫੇਰ ਥੋੜਾ ਜਿਹਾ ਦੁੱਖ ਹੁੰਦਾ ਹੋਰ ਕੋਈ ਗੱਲ ਨੀ।
ਅੱਜ ਮੈਨੂੰ ਭਾਜੀ ਨੇ ਬੜੇ ਟਿਪਸ ਦੇ ਰਹੇ ਸੀ, ਬੜਾ ਸਮਝਾ ਰਹੇ ਸੀ
ਅੱਛਾ, ਭਾਜੀ ਤੁਹਾਡੀਆਂ ਗੱਲਾਂ ਸਰ ਮੱਥੇ ਤੇ। ਪਰਵਾਨ
ਉਹੀ ਕਹਿ ਰਹੀ ਨਾ ਮੈਂਨੂੰ ਭਾਜੀ ਮੈਂ ਸਗੋਂ ਕਿਆ ਵੀ ਸੀ। ਕਹਿੰਦੇ ਮੈਨੂੰ ਨਾ ਇੱਕ ਭੈਣ ਜੀ ਦਾ ਫੋਨ ਆਇਆ ਸੀ ਤੇ ਉਹ ਮੇਰੇ ਕੋਲ ਨੰਬਰ ਮੰਗ ਰਹੇ ਮੈ ਕਿਹਾ ਦਿਓ ਤੁਸੀਂ।
ਹਾਂਜੀ
ਮੈਂ ਕਿਹਾ ਦਿੰਦੇ ਕਿਉ ਨਹੀਂ।
ਹਮ
ਦਿਓ ਤੁਸੀਂ ਉਹਨਾਂ ਦਾ ਨੰਬਰ ਦਿਓ ਗੱਲ ਕਰਨਗੇ ਆਪਣੇ ਤਰੀਕੇ ਨਾਲ ਇਹ ਸਮਝਦਾਰ ਹੈਗੇ। ਹਾਂ ਕਹਿੰਦੇ ਕੋਈ ਨੀ ਮੈਂ ਸੇਵਾ ਕਰਦਾ ਦਾਂਗਾ ਮੈਂ ਕਿਹਾ ਤੁਸੀਂ ਉਹਨਾਂ ਨੂੰ ਸਮਝਾ ਦੋ ਕਿ ਤੁਸੀਂ। ਤੁਹਾਡਾ ਨਾਮ ਨਾ ਲੈਣਗੇ ਉਹ ਆਪਣੇ ਆਪ ਕਰਗੇ ਗੱਲ ਤੇ ਕਹਿੰਦੇ ਨਹੀਂ ਉਹ ਮੇਰੀ ਕੋਈ ਗੱਲ ਨਾ। ਕਰ ਦੇਣ ਮੈਂ ਕਿਹਾ ਇੰਨੇ ਉਹ ਨੀ ਹੈਗੇ ਕੀ ਤੁਹਾਡੀ ਗੱਲ ਕਰ ਦੇਣਗੇੇ।
ਭਾਜੀੀ ਨੂੰ ਮੈਂ ਕਹਿੰਦੀ ਹਾਂ ਲੂਜ਼ ਮੋਸ਼ਸ਼ਨ ਲੱਗੇ ਭਾਜੀ। ਸਭ ਨੂੰ ਆਪਦੇ ਅਰਗੇ ਸਮਝਦੇ ਆ ਐਡੇ ਤਾਂ ਕਮਲੇ ਅਸੀਂ ਵੀ ਨੀ ਵੀ ਇਹਨਾਂ ਦੀ ਕੋਈ ਗੱਲ ਕਰਦਾਂਗੇ ਅਸੀਂ
ਪਤਾ ਉਹ ਗੱਲ ਕਰ ਲੈਣਗੇ ਤੁਸੀਂ ਉਹਨਾਂ ਨੂੰ ਦੋਵੋ ਨੰਬਰ ਉਹ ਆਪਣੇ ਆਪ ਗੱਲ ਕਰ ਲੈਣ ਕੋਈ ਐਸੀ ਵੈਸੀ ਗੱਲ ਨਹੀਂ।
ਹਾਂ ਨਹੀਂ ਹੁਣ ਮੈਂ ਕਿਹਾ ਮੈਂ ਹੁਣ ਉਹਨਾਂ ਦੇ ਮਗਰ ਪਈ ਹਾਂ ਵੀ ਮੈਨੂੰ ਦਿਓ ਨੰਬਰ ਮੈਂ ਤੇ ਆਪਣੇ ਹਿਸਾਬ ਨਾਲ ਗੱਲ ਕਰੂੰਗੀ ਤੁਹਾਡਾ ਨਾਮ ਨੀ ਲਊਗੀ।
ਮੈਂ ਕਿਹਾ ਦੇਖਾਂ ਦੇਖੀਏ ਤਾਂ ਸਹੀ ਕੀ ਹੁੰਦੀ ਹੈ ਗੱਲ ਕਿ ਨੀ ਹੁੰਦੀ ਕਹਿੰਦਾ ਹਾਂਜੀ। ਜ਼ਰੂਰ ਮੈਂ ਨੰਬਰ ਦੇ ਦ
ਬਸ ਫੇਰ ਦੇ ਦੇਵੇ।
ਅੱਛਾ ਤੁਹਾਨੂੰ ਦੱਸ ਰਹੇ ਸੀਗੇ ਵੀ ਮੇਰਾ ਫੋਨ ਗਿਆ ਸੀ ਓਕੇ।
ਨਹੀਂ -ਨਹੀਂ। ਮੈਂ ਇਹ ਕਿਹਾ ਸੀ ਕਿ ਤੁਸੀਂ ਭੈਣ ਜੀ ਦਾ ਨੰਬਰ ਦਓ ਗੱਲ ਆ ਲੈ ਇੱਕ ਵੀ ਨੀ ਹੁੰਦੀ। ਦੇਖੋ ਤੇ ਸਹੀ ਅਸੀਂ ਵੀ ਦੇਖੀਏ ਵੀ ਕੀ ਹੈ ਪ੍ਰੋਗਰੈਸ ਕਿ ਨਹੀ ਹੈ। ਤੇ ਕਹਿੰਦੇ ਸੀ। ਕਹਿੰਦੇ ਸੀ ਹਾਂਜੀ ਮੈਂ ਦਿਆਂਗਾ ਮੈਂ ਸਮਝਾਇਆ ਸੀ ਥੋੜਾ ਜਿਹਾ ਨਾ ਦਿਓ ਨੰਬਰ। ਉਹਨੇ ਇਨੇ ਉਹ ਨਹੀ ਹੈਗੇ ਵੀ ਕਿੰਨਾ ਐਵੇਂ ਕਮਲਿਆ ਦੀ ਤਰਾਂ ਗੱਲਾਂ ਕਰਨਗੇ ਤੁਸੀਂ ਮੈਂ ਕਿਹਾ ਉਹ ਜਬਲੀਆਂ ਨੀ ਮਾਰਨੀਆਂ। ਮੈਂ ਕਿਹਾ ਤੁਸੀਂ ਵੀ ਉਹਨਾਂ ਨਾਲ ਗੱਲ ਕੀਤੀ। ਕੀਤੀ ਹੋਈ ਹੈ ਤੇ ਮੈਂ ਵੀ ਕੀਤੀ ਹੋਈ ਸਾਨੂੰ ਪਤਾ ਹੈ ਵੀ ਉਹ ਕਿਹੋ ਜਿਹੇ ਕਿਹੋ ਜਿਹੇ ਨਹੀਂ। ਕਹਿੰਦੇ ਮੈਂ ਡਰਦਾ ਕਿ ਮੇਰਾ ਨਾਂ। ਬਦਨਾਮ ਮੈਂ ਕਿਹਾ ਤੁਹਾਡਾ ਨਾਮ ਤੁਸੀਂ ਕੁਛ ਗ਼ਲਤ ਕਰ ਰਹੇ ਹੋ ਕਹਿੰਦੇ ਨੀ ਗ਼ਲਤ ਤੇ ਨੀ ਕਰ ਰਿਹਾ ਮੈਂ ਕੁਛ ਤੇ ਫਿਰ ਮੈਂ ਕਿਹਾ ਫਿਰ ਤੁਸੀਂ ਕਿਉਂ ਡਰ ਉਹ ਕਹਿੰਦੇ ਡਰ ਨੀ ਰਿਹਾ ਮੈਂ ਬਈ ਕੁਛ ਕੱਲ ਨਾ ਨਿਕਲ ਜਾਂਦੀ ਮੇਰੇ ਨਾਲ ਮੈਂ ਕਿਹਾ ਐਸਾ ਕੁਛ ਨੀ ਹੋਏ। ਤੁਸੀਂ ਮੇਰੀ ਗਰੰਟੀ ਤੇ ਦਿਓ ਨੰਬਰ ਕਹਿੰਦੇ ਕੋਈ ਨਹੀਂ ਮੈਂ ਦਿਆਂਗਾ।
ਕਿ ਗੱਲ ਕਰਨ ਨੂੰ ਤੁਸੀਂ ਅ ਤੁਹਾਡੀ ਗੱਲਾਂ ਕਰਨ ਨੂੰ ਇੰਨੇ ਵਿਹਲੇ ਹੋ।
ਆਹੋ ਮੈਂ ਕਿਹਾ ਕਿਉਂ ਕਰਾਂਗੇ ਪਹਿਲੇ ਤੁਸੀਂ ਮੈਨੂੰ ਇਹ ਦੱਸੋ ਮੈਂ ਕਿਹਾ ਮੈਂ ਆਪਣੇ ਹਿਸਾਬ।
ਇੰਨੀਆਂ ਗਲਤੀਆਂ ਤਾਂ ਮੈਂ ਭਾਜੀ ਦੀਆਂ ਹਮੇਸ਼ਾ ਇਗਨੋਰ ਕੀਤੀਆ। ਕੀਤੀਆਂ ਨੇ ਹੁਣ ਮੈਂ ਜ਼ਰੂਰ ਤੀਜੇ ਬੰਦੇ ਨੂੰ ਕਰੂੰਗੀ। ਤੀਜੇ ਬੰਦੇ ਨੂੰ ਨਹੀਂ ਮੈਂ ਕਰ ਸਕਦੀ ਨਾ ਐਵੇਂ।
ਹਾਂ
ਹੋਰ ਤੁਸੀਂ ਦੱਸੋ? ਕੀ ਖਾਈ ਜਾਂਦੇ ਹੋ ਕੀ ਅੱਜ ਘਰੇ ਕੀ ਬਣਾਇਆ ਤੁਹਾਡੇ ਕੁੱਕਰ ਕੜਾਹੀ ਜਿਹਦੇ ਚ ਵੀ ਬਣਾਇਆ ਕੀ ਬਣਾਇਆ।
ਉਹਦੇ ਚ ਨਾ, ਅਸੀਂ ਬਣਾਈ ਸੀ ਸਵੇਰੇ ਖਿਚੜੀ। ਕਿਉਂਕਿ ਮੇਰੀ ਨਾ ਦਰਾਣੀ ਦੀ ਤਬੀਅਤ ਥੋੜੀ ਖਰਾਬ ਹੈ। ਦੋ ਚਾਰ ਦਿਨ ਦਾ ਹਾਂਜੀ, ਤੇ ਇਸ ਕਰਕੇ। ਲੋ, ਹਾਂਜੀ, ਅੱਜ ਖਿਚੜੀ ਬਣੀ, ਕਿਸੇ ਨੇ ਜ਼ਿਆਦਾ ਖਾਧਾ ਨੀ, ਕਿਉਂਕਿ ਖਿਚੜੀ ਸਾਡੇ ਘਰ ਬੜੇ ਖੁਸ਼ ਹੋ ਕੇ ਖਾਂਦੇ ਨ ਸਾਰੇ। ਅਚਾਰ ਨੂੰ ਤੜਕਾ ਲਗਾ ਕੇ ਨਾ ਬੜਾ ਸਵਾਦ ਨਾਲ ਖਾਂਦੇ।
ਸਾਡੇ ਇੱਥੇ ਵੀ ਐਈ ਖਾਂਦੇ ਆ।
ਹਾਂ, ਜੇ ਸਾਡੇ ਘਰ ਫਿਰ ਸਵੇਰੇ ਅਗਰ ਕੋਈ ਦਾਲ ਵਾਲੀ ਚੀਜ਼ ਬਣ ਗਈ ਨਾ ਫਿਰ ਰਾਤੀ ਦਾਲ ਨਹੀਂੀ ਬਣੀ। ਨਹੀਂ ਤੇ, ਐਜ ਯੂਜਅਲ ਰੋਜ਼ ਦਾਲ ਹੀ ਬਣ। ਯਾ ਰਾਤ ਨੂੰ ਸੇ ਸਬਜ਼ੀਆਂ ਹਾਂਜੀ। ਨਹੀਂ, ਹਾਂ ਉਹ, ਉਹੀ ਨਾ, ਕੀ ਕਹਿੰਦੇ? ਸਿਰ ਅਸੀਂ ਉਹ ਵਲੀ ਖਾਂਦੇ ਹ ਨਾ ਜਿਹਦੇ ਨਾਲ ਨਾ ਵਧੇ ਜਿਵੇਂ ਮਾਂ ਛੋਲਿਆ ਦੀ ਨੀ ਦੀ। ਫਿਰ ਮੂੰਗੀ ਧੋਤੀ ਖਾਲੀ ਐਹੋ ਜਿਹੀਆ ਹਾ। ਗਾਲਾਂ ਖਾ ਲੀਆਂ ਇਹੋ ਜਿਹੀ ਖਾ ਲੈ। ਬਟ ਕੀ ਕਰੀਏ, ਸ਼ੁਰੂ ਤੋਂ ਸਾਡੀ ਸੱਸ ਦੇ ਟਾਈਮ ਜਿਹੜੀਏ ਮਤਲਬ ਕਿ ਸੱਸ। ਸੱਸ ਨੇ ਰੀਤ ਚਲੀ ਆ, ਉਹਨਾਂ ਨੇ ਰਾਤੀ। ਤੇ ਕੁਛ ਹੈਵੀ ਬਣਾਉਣਾ ਹੀ, ਸਬਜ਼ੀਆਂ ਸਾਰੀ ਜਿੰਨੀ ਮਰਜ਼ੀਆਂ ਜੋ ਵੀ ਬਣਨਾ ਸੇਵ। ਕੁਛ ਨ ਬਣਨਾ। ਹਾਂਜੀ।
ਗੱਲ ਕਰ ਰਹੀ ਹਾਂ ਮੈਂ ਕੋਈ ਏਦਾਂ ਮਜ਼ਾਕ ਚ ਨਹੀਂ।
ਕੁਝ ਸੋਚਿਆ ਹੋਇਆ, ਮੈਂ ਤਾਂ ਹੀ ਤਾਂ ਇਨ੍ਹਾਂ ਡੀਲ ਮਾਰਦੀ ਆ।
ਦੇਖੋ, ਤੁਹਾਡੀ ਉਮਰ ਕੁਛ ਵੀ ਨੀ ਆ, ਠੀਕ ਆ।
ਮੈਂ ਉਹੀ ਤ ਕਹਿ ਰਹੀ ਹਾ, ਮੈਂ ਤੁਹਾਡੇ ਨਾਲ ਇੱਕ ਹੋਰ ਗੱਲ ਕਰਨੀ ਹੈ, ਬਟ ਓ ਮੈਂ। ਕਰਾਂਗੇ ਤੁਹਾਡੇ ਐਸੇ ਵੀ ਕਰਾਂਗੀ।
ਇੰਨੀ ਨਹੀਂ ਆ ਵੀ, ਜੋ ਆਪਾਂ ਆਪਣਾ ਇੱਕ ਕੱਲਾ ਬੋਡੀ ਨੂੰ ਨਾ ਸਾਂਭ ਸਕੀਏ।
ਹਾਂ, ਸਹੀ ਬਿਲਕੁਲ।
ਮੈਂ, ਹੁਣ ਮੈਨੂੰ ਐ ਲੱਗਦਾ ਵੀ, ਮੈਂ ਤੁਹਾਨੂੰ ਕਰਕੇ ਦਿਖਾਵਾਂ ਤੁਹਾਡਾ ਵੇਟ।
ਕਿਉਂਕਿ ਹੁਣ ਨਾ ਮੈਨੂੰ ਨਾ ਮੇਰੀ ਹੁਣ। ਆਪਣੇ ਸਰੀਰ ਤੇ ਪੈ ਗੀਏ, ਮੇਰੇ ਵੇਟ ਕਾਰਨ ਮੇਰੀ ਲੱਤ ਖਰਾਬ ਹੋਈ।
ਤੁਹਾਨੂੰ ਨਾ, ਇਹਦੇ ਨਾਲ ਨਾ, ਹੋਰ ਬਿਮਾਰੀਆਂ ਵੱਧਦੀਆਂ ਹੀ ਜਾਣੀਆਂ।
ਆ ਹੋਈ ਵੇਟ ਨਾਲ ਮੇਰੀ ਲੱਤ ਕਰਾ ਲਈ। ਪਰ ਇੰਨਾ ਪਛਤਾਵਾ ਹੋੁੰਦਾ ਹੁਣ।
ਤੁਸੀਂ, ਮੈਂ ਤੁਹਾਨੂੰ ਕਹਿ ਰਹੀ ਹਾਂ, ਤੁਸੀਂ ਸਿੱਧਾ ਸਿੱਧਾ ਉੱਥੋਂ ਜਾ ਕੇ ਆਓ। ਤੁਸੀਂ ਸਿੱਧਾ ਮੇਰੇ ਕੋਲ ਆ ਜਾਓ।
ਮੈਂ, ਮੈਂ ਬਿਲਕੁਲ, ਮੈਂ ਸੋਚਿਆ ਹੋਇਆ, ਮੈਂ ਤੇ ਦੱਸ ਦਿਨ ਹੋਰ ਆਪਣੇ ਬੋ ਨੂੰ ਟਾਈਮ ਦੇਣਾ ਕਿ ਮਜ਼ੇ ਕਰ ਲੈ ਜਿਹੜੇ ਕਰਨੇਨ।
ਮੈਨੂੰ, ਅੱਜ ਵੀ ਯਾਦ ਆ ਤੁਸੀਂ। ਕਰਵਾ ਚੌਥ ਤੇ, ਸਾਡੇ ਘਰੇ ਪੂਜਾ ਸੀ, ਆਏ ਸੀਗੇ ਤੁਸੀਂ। ਤੁਸੀਂ ਪਿੰਕ ਕਲਰ ਦਾ ਸੂਟ ਪਾਇਆ ਹੋਇਆ ਸੀ ਮੈਂ ਕਹਿੰਦੀ ਹਾਂ, ਤੁਸੀਂ ਦੇਖੋ, ਮੈਨੂੰ ਤਾਂ ਯਾਦ ਆ। ਤੁਸੀਂ ਦੇਖੋ, ਹੁਣ ਉਹ ਫੋਟੋ, ਆਪਦੇ ਰੂਮ ਚ ਬੜੀ ਕਰਕੇ ਲਾਓ।
ਹੈਂ ਬਿਲਕੁਲ। ਓ ਮੇਰੇ ਕੋਲ ਜਿਹੜੀ ਮੇਰੀ ਪ੍ਰੀ ਵੈਡਿੰਗ ਦੀ ਫੋਟੋਜ਼ ਲੱਗੀ ਆ, ਮੇਰੇ ਰੂਮ ਚ ਲੱਗੀਆ ਹੋਈਆਂ, ਉਹਨਾਂ ਨੂੰ ਦੇਖ ਦੇਖ ਕੇ ਮੈਂ ਬਸ ਕੋਈ ਕਮੀ ਨਹੀਂ।
ਤਾਂ ਵੀ ਤੁਹਾਨੂੰ ਸਮਝ ਨੀ ਆ ਰਹੀ, ਵੀ ਨਹੀਂ ਹੁਣ ਬਸ ਹੋ ਗਿਆ, ਮੈਨੂੰ ਮੇਰੇ ਤੋਂ ਧਿਆਨ ਦੇਣਾ।
ਦੂਸਰਿਆਂ ਨੂੰ ਦੇਖ ਕੇ, ਮੈਨੂੰ ਆਪਣੀ ਫੋਟੋ ਦੇਖ ਕੇ, ਮੈਨੂੰ ਜਿਹੜੇ ਮੇਰੇ ਹਾਨ ਦੀਆ ਨਾ, ਉਹਨਾਂ ਨੂੰ ਦੇਖ ਕੇ ਮੈ ਇੰਦਾ ਕ ਹੋਇਆ। ਉਵੇਂ ਨੇ ਮੈਂ ਹੀ ਖੁੱਲੀ ਜਾਂਦੀ ਹਾਂ।
ਨਹੀਂ ਨਹੀਂ ਤੁਸੀਂ ਆਪਦਾ ਨਾ ਬੋਡੀ ਸਟਕਚਰ ਸਹੀ ਕਰੋ। ਸਹੀ ਗੱਲ ਆ ਕੋਈ ਬੜੀ ਗੱਲ ਨੀ ਆ, ਕੋਈ ਬੜੀ ਮਹੀਨੇ ਚ ਤੁਹਾਡਾ ਮੈਂ ਸੱਤ ਕਿੱਲੋ ਵੇਟ ਘਟਾ ਹਿਲਾ ਦੇਣਾ।
ਮੈਨੂੰ ਜਿਵੇਂ ਹੁਣ ਮੈਂ ਯੋਗਾ ਕਲਾਸ ਜਾਂਦੀ ਸੀ। ਉੱਥੇ ਮੈਡਮ ਪਤਾ ਮੈਨੂੰ ਕਹਿੰਦੀ ਸੀ। ਜਿਵੇਂ ਤੁਸੀਂ ਕਹਿ ਰਹੇ ਹੋ। ਕੋਈ ਵੱਡੀ ਗੱਲ ਨਹੀਂ ਹੈ, ਤੇ ਉਹ ਮੈਨੂੰ ਪਤਾ ਕਹਿੰਦੀ ਸੀ। ਤਾਂ ਮਤਲਬ ਕਿ ਉਹ ਕਹਿੰਦੇ ਸੀ, ਕਿ ਵੇਟ ਘਟਾਣਾ ਅ ਬੜਾ ਔਖਾ ਹੈ। ਤੇ ਵਧਾਉਣਾ ਬੜਾ ਉਹ ਸੌਖਾ।
ਫ ਚੱਲ- ਚੱਲ, ਕੰਮ ਕਾਰ ਆਪਦਾ ਇਹ ਤਾਂ ਇਹਨਾਂ ਦੀਆਂ ਦੁਕਾਨਾਂ ਜਿਹੜੀਆਂ। ਖੋਲੀਆਂ ਹੋਈ ਨਾ ਇਹਨਾਂ ਨੇ ਬਸ ਅੱਧਾ ਤਾਂ ਇਹਨਾਂ ਨੇ ਭਰਿਆ ਹੋ।
ਜਾਂਦੀ ਇਹਦੇ ਕੋਲ ਕੀ ਨਾਮ ਹੈ ਜੋ ਗੁਰਦੁਆਰੇ ਦੇ ਸਾਹਮਣੇ ਭਾਈ ਜੀ ਦੀ ਉਹ ਵਾਈਫ ਨੀ ਹੈ। ਉਹ ਵੀ ਜਾਂਦੀ ਇਹਦੇ ਕੋਲ।
ਅੱਛਾ ਉਹ ਜਾਂਦੀਆਂ ਹੈ।
ਸਾਢੇ ਦਸ ਵਜੇ।
ਤੁਸੀਂ ਕਮਲਿਆਂ ਦੇ ਕੋਲ ਜਾਓਗੇ ਤਾਂ ਕਿੱਦਾਂ ਵੇਟ ਘਟੂਗਾ। ਉਹਨਾਂ ਨੇ ਤਾਂ ਦੇ ਏਕ, ਦੋ, ਤੀਨ, ਚਾਰ, ਪਾਂਚ ਬਸ। ਸੇ ਤੇ ਜ਼ੋਰ ਪਾਉਣਾ ਪਿਆਸ ਹੋਰ ਸਾਨੂੰ ਗਲਾ ਸਾਡਾ‌। ਸੰਗ ਹੋਰ ਸੁੱਕ ਜਾਣਾ। ਐ ਮਰੀ ਜਾਂਦੀਆਂ ਨੇ ਇਹ ਤਾਂ, ਇਹ ਤਾਂ ਬਸ ਐਹੀ ਸਿੱਖ ਸੁਖ ਕੇ ਆਪਦਾ- ਆਪਦਾ।
ਸਿੱਖ ਨਹੀਂ ਗਿਆ ਤੋ। ਤੁਹਾਨੂੰ ਯਾਦ ਹੋਏਗਾ ਪ੍ਰੀਤੀ ਜੀ, ਤੇ ਤੁਹਾਡੀ ਮਦਰ ਇਨਲਓ ਮੇਰੀ ਸਿਸਟਰ ਤੇ ਤੁਹਾਡੀ ਮਦਰ ਇਨਲਓ। ਅ ਯੋਗਾ ਲਾਦੀਆਂ ਸੀਗਾ ਫ੍ਰਰੀ ਉਹ ਵੀ ਇੰਦਰਾ ਕਲੋਨੀ ਵਿੱਚ।
ਬੱਸ ਆਹੋ ਜਾਂਦੀਆਂ ਸੀਗੀਆਂ, ਜਾਂਦੀਆਂ ਸੀਗੀਆਂ, ਕੁਛ ਨੀ ਕਰਕੇ ਆਉਂਦੀਆਂ ਸੀ ਬਸ।
ਤੇ ਉਹ ਉੱਥੋਂ ਹੈ ਦੇਖ- ਦੇਖ ਕੇ ਨਾ ਉਹ ਮੈਡਮ ਕੋਲੋਂ। ਇਹ ਜਿਹੜੀ ਹੁਣ ਯੋਗਾ ਸਿਖਾ ਰਹੀ ਹੈ। ਉਹਨੂੰ ਦੇਖ- ਦੇਖ ਕੇ ਵਿਦ ਵਿਦਾਟ ਸਰਟੀਫਿਕੇਟ। ਉਹ ਆਪਣੇ ਘਰ ਸ ਖਾਣ ਲੱਗ ਗਈ, ਪਹਿਲੇ ਕੀਤੀ ਇਹਨੇ ਚਾਰ ਸੌ ਰੁਪਏ। ਪੰਜ ਸੌ ਰੁਪਏ, ਛੇ ਸੌ ਅੱਜ ਦੀ ਬੇਟੀ ਨੇ ਹਜ਼ਾਰ ਰੁਪਏ ਕਰ ਦਿੱਤਾ।
ਦੇਖਲੋ ਤੁਸੀਂ ਨਹਾ ਮੰਨੋਗੇ ਨਹੀਂ। ਮੈਨੂੰ ਸਾਰੇ ਕਹਿੰਦੇ ਆ ਕਿ, ਆਪ ਕਲਾਸਿਸ ਲਓ। ਮੈਂ ਕਿਉਂ ਨੀ ਲੈਂਦੀ, ਕਿਉਂਕਿ ਮੈਨੂੰ ਇੱਥੇ ਦੇ ਨਾ। ਇੱਥੇ ਦੇ ਲੋਕਾਂ ਦਾ ਪਤਾ ਕੀ ਹਿਸਾਬ ਕਿਤਾਬ ਆ, ਮੈਂ ਤਾਂ ਆਪਦੀ ਮਿਹਨਤ ਪੂਰੀ ਖਿੱਚ ਕੇ ਕਰਾਉ‌। ਫੇਰ ਇੱਥੇ ਦੇ ਲੋਕ ਨਾ ਪੈਸੇ ਦੇਣ ਨੂੰ ਇੰਨਾ ਮਰਦੇ ਆ, ਫੇਰ ਜੇ ਮੈਂ ਉਹ ਪੈਸਾ। ਖਰਚ ਕਰ ਲਿਆ ਤਾਂ ਦੇਖੋ ਫਿਰ, ਕਿਹੜੀ ਨੀਤ ਨਾਲ ਖਰਚ ਕਰੋ। ਚੱਜ ਦੇ ਦੋ ਚਾਰ ਜਣੇ ਵੀ ਹੋਏ ਨਾ, ਮੈਨੂੰ ਪੈਸਿਆਂ ਦਾ ਵੀ ਕੁਛ ਲੈਣਾ ਦੇਣਾ ਨੀ ਆ। ਬਸ ਇਹ ਹੈ ਵੀ ਫੋਲੋ ਜ਼ਰੂਰ ਕਰਨ, ਜੋ ਮੈਂ ਕਹਿ ਰਹੀ ਹਾਂ ਉਹ ਜ਼ਰੂਰ ਕਰਨ ਪੈਸਿਆਂ ਦਾ ਵੀ ਕੁਛ ਨੀ, ਵੀ ਜੋ ਦੇਣਗੇ ਉਹ ਠੀਕ ਨਹੀਂ ਦੇਣਗੇ ਤਾਂ ਵੀ ਠੀਕ। ਮੈਂ ਤਾਂ ਸਹੀ ਕਹਿ ਰਹੀ ਹਾਂ, ਪਰ ਫੋਲੋ ਕਰਨ ਉਹ ਮੇਰਾ ਇੱਕ।
ਸਹੀ ਗੱਲ ਆ। ਬਿਲਕੁਲ ਸਹੀ ਅਰੇ, ਯਾਰ ਅਹ ਕਿ ਨਾਮ ਜਦ ਮੈਂ ਤੁਹਾਡੇ ਨਾਲ ਪਹਿਲੇ, ਜਾਂਦੀ ਸੀ ਸੈਰ ਕਰਨ। ਤੇ ਤੁਸੀਂ ਮੇਰਾ ਮ। ਮਹੀਨੇ ਦੇ ਅੰਦਰ ਮਹੀਨੇ ਦੇ ਅੰਦਰ, ਮੇਰਾ ਦੋ ਕਿਲੋਮੀਟਰ ਨਿਕਲਦਾ ਸੀ।
ਇਹ ਤਾਂ ਬਹੁਤ ਘੱਟ ਸੀ, ਉਦੋਂ ਆਪਾਂ ਕੁਛ ਇੰਨਾ ਕਰਦੇ ਵੀ ਨੀ ਸੀ।
ਕਿਉਂਕਿ ਉਦੋਂ ਮੈਂ ਇੰਨੀ ਡਾਇਟ ਨੀ ਲਤੀ ਸੀ, ਸਿਰਫ ਤੁਸੀਂ ਕਹਿੰਦੇ ਸੀ ਸਿਰਫ। ਗੋਹਾ ਪਾ ਕੇ ਐਵੇਂ ਕਰ ਐਵੇਂ ਕਰ। ਫਿਰ ਵੀ ਮੈਂ ਨਾਲ-ਨਾਲ, ਰੋਟੀ- ਰੁੱਟੀ ਸਭ ਕੁੱਛ ਖਾਂਦੀ ਸੀ ਸਿਰਫ ਇੱਕ ਸੈਰ ਕਰਦੀ ਸੀ ਤੁਹਾਡੇ ਨਾਲ ਬਸ।
ਨਹੀਂ ਮੈਂ ਹੁਣ ਤੁਹਾਨੂੰ ਪ੍ਰੋਪਰ ਸਭ ਕੁਛ ਡਿਜ਼ਾਇਨ ਕਰਕੇ ਦਊ। ਤੁਸੀਂ ਮੈਨੂੰ ਉੱਥੋਂ ਜੀ ਭੇਜੋਗੇ ਸਭ ਕੁਛ।
ਹਾਂ।
ਸਭ ਕੁਝ ਤੁਸੀਂ ਮੰਨੋਗੇ ਨੀ ਥੋਡਾ ਵੇਟ ਐਂ ਖ਼ਤਮ ਹੋ ਜਾਣਾ ਐਵੇਂ ਚੁਟਕੀਆਂ ਚ।
ਮੈਂ ਬਸ ਆ ਜਾ ਦੱਸ ਦਿਨ ਦੀ ਗੱਲ ਆ ਹੋਰ ਬਸ।
ਹਾਂ ਬਸ। ਜੋ ਜੋ ਖਾਣਾ-ਖੂਣਾ, ਮੋਮੋਸ-ਮਾਮੋਸ ਜਿਹੜੇ ਮੈਦੇ- ਸ਼ੈਦੇ ਸਭ ਖਾ ਕੇ ਆਇਓ ਇੱਕ ਵਾਰੀ।
ਹਾਂ ਦਸ ਦਿਨ ਕਰਲੋ ਜਿਹੜੀ ਮੌਜ ਕਰਨੀ।
ਤੁਹਾਡੀ ਫਿਰ ਤੁਸੀਂ ਘਰ ਰੱਖਣੇ ਆ ਘਰ। ਬੈਠ ਕੇ ਗੱਲ ਕਰਦੇ ਓ ਕਿ ਕਿੱਧਰੇ ਹੋਰ ਬੜੀ ਸ਼ਾਂਤੀ ਹੁੰਦੀ ਤੁਹਾਡੇ ਪਿੱਛੇ।
ਮੈਂ ਹਾਂ ਮੈਂ ਆਪਦੇ ਘਰ ਚ ਹੀ ਬਹਿ ਕੇ ਗੱਲ ਕਰਨੀ ਹੋਰ ਮੈਂ ਕਿੱਥੇ ਜਾਣਾ।
ਨਾ।
ਹਾਂ, ਮੈਂ ਕਿਹਾ ਵੀ ਸ਼ਾਂਤੀ ਚ ਮੈਂ ਕਿਹਾ ਚਲੋ ਸਮਝ ਵੀ ਆ ਜਾਵੇ ਸਾਹਮਣੇ ਆਲੇ ਨੂੰ ਗੱਲ। ਨਹੀਂ ਤਾਂ ਪਿੱਛੇ ਪਿੱਛੇ ਆਲੇ, ਜਿਹੜਾ ਰੌਲਾ ਪਾਂਦੇ ਆ ਨਾ ਉਹ ਨਾਂ ਸਾਹਮਣੇ ਆਲੇ ਨੂੰ ਸਮਝ ਆਵੇ ਨਾ ਆਪਾਂ ਨੂੰ।
ਸਹੀ ਗੱਲ ਐ ਸਹੀ ਬਿਲਕੁਲ ਸਹੀ ਕਹਿ ਰਹੇ ਓ। ਅੱਜ ਮੈਂ ਭਾਜੀ ਨੂੰ ਫੋਨ ਕੀਤਾ ਨਾ ਮੈਂ ਕਿਹਾ ਭਾਜੀ ਮੇਰੇ ਨਾਲ ਗੱਲ ਕਰੋ ਕਹਿੰਦੇ ਜੀ ਮੈਂ ਸੂਟ ਸੀਤਾ ਪਿਆ ਮੈਨੂੰ ਨਾ ਵੀਹ ਮਿੰਟ ਦਾ ਟਾਈਮ ਦਿਓ ਚਾਰ ਘੰਟੇ ਹੋ ਗਏ ਵੀਹ ਮਿੰਟ
ਸੇਮ ਉਦੋਂ ਹੀ ਮੈਨੂੰ ਵੀ ਇਹੀ ਕ ਕਹਾਣੀ ਦੱਸੀ ਸੀ ਭਾਜੀ ਦਾ ਫੋਨ ਤਾਂ ਆ ਰਿਹਾ ਸੀ ਮੈਂ ਚੱਕਿਆ ਨੀ ਸ਼ਾਇਦ ਮੈਡਮ ਦਾ ਨੰਬਰ ਕਿਸੇ ਦਾ ਦੇਣਾ ਹੁਣ ਮੇਰੀ ਟਿਊਸ਼ਨ ਆਲੀ ਉਹਦੀ ਮੈਡਮ ਆ ਨਾ ਕੋਈ। ਮੈਂ ਬੱਚਿਆਂ ਨੂੰ ਟਿਊਸ਼ਨ ਪਾਣਾ।
ਦੁਬਾਰਾ ਕਰਦੀ ਆ ਠੀਕ ਆ ਹਾਂ ਸਤਿ ਸ਼੍ਰੀ ਅਕਾਲ ਭੈਣ ਜੀ ਓਕੇ।